ਹੋਰ, ਤੁਸੀਂ ਕੀ ਹਾਲ ਤੁਹਾਡੇ? ਵਧੀਆ ਜੀ ਵਧੀਆ। ਹੋਰ ਕੀ ਕਰਦੇ ਪਏ ਹੋ? ਕੁੱਛ ਨਹੀਂ ਜੀ ਬੈਠੇ ਆ ਜੀ। ਅੱਛਾ ਜੀ, ਆਜ ਕਲ ਗਰਮੀ, ਗਰਮੀ ਬੜੀ ਵਧਦੀ ਪਈ ਹੈ ਜੀ।
ਹਾਂਜੀ, ਸਹੀ ਗੱਲ ਹੈ ਜੀ।
ਹਾਂਜੀ ਸਾਨੂੰ ਚਾਹ ਪੀਣੇ ਦਾ ਦਿਲ ਨਹੀਂ ਕਰਦਾ ਜੀ।
ਹਾਂ ਦਾ ਹੀ ਦਿਲ ਕਰਦਾ ਚਾਹ ਪੀਣ ਦਾ
ਹਮ,? ਭਾਜੀ ਤੁਹਾਨੂੰ ਗੱਡੀ ਚਲਾਣੀ ਆਉਂਦੀ ਹੈ
ਹਾਂਜੀ, ਹਾਂਜੀ ਆਉਂਦੀ ਆ ਜੀ ਗਾੜੀ ਚਲਾਉਣੀ।
ਤੁਹਾਡੀ ਫੇਵਰੇਟ ਕਾਰ ਕੌਣ ਸੀ ਹੈ ਜੀ?
ਸਾਡੀ ਜੀ, ਫੇਵਰੇਟ ਕਾਰ ਉਹ ਹੈਗੀ ਹੈ ਜੀ। ਲਾਂਬਰਗਿਨੀ ਹੈਗੀ ਜੀ ਸੁਪਨਾ ਗਿਆ ਲਾਂਬਰਗਿਨੀ ਲੈਣ ਦਾ
ਸਪਨਾ ਹੈ ਤੁਹਾਡਾ ਅੱਛਾ ਬੜੀ ਵਧੀਆ ਗੱਲ ਹੈ ਜੀ ਸਾਡੀ ਫੇਵਰੇਟ ਆ
ਦੱਸੋ ਜੀ ਬੋਲੋ? ਬੋਲੋ ਕੁਛ। ਕੱਟੀਓ ਨਾ ਕੱਟੀ ਓ ਕਾਲ ਹਮ ਹੂੰ